ਹੈਲੋ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਕਿਵੇਂ ਆ ਤੁਸੀਂ ਠੀਕ ਹੋ ਜੀ
ਹਾਂਜੀ ਅਸੀਂ ਠੀਕ ਹਏਏ ਤੁਸੀਂ ਠੀਕ ਠਾਕ ਹੀ
ਹਾਂਜੀ ਅਸੀਂ ਬਹੁਤ ਵਧੀਆ ਜੀ ਤੁਸੀਂ ਕੀ ਕਰ ਰਹੇ ਹੋ ਜੀ
ਬਸ ਜ ਭਾਈ ਤੀਜੀ
ਅੱਛਾ ਜੀ ਅੱਛਾ, ਤੁਹਾਨੁੰ ਐਨੀ ਜਲਦੀ ਨੀਦ, ਨਾਉਣ ਲੱਗ ਗਏ।
ਨਾ ਜੀ ਉਹੀ ਪਏ ਤੀ ਜੀ ਮੋਬਾਇਲ ਦੇਖ ਰਹੇ ਤੀ ਪਏ।
ਅੱਛਾ ਜੀ ਅੱਛਾ ਕਿਹੜੀ ਐਪ, ਚਲਾ ਰਹੇ ਸੀ ਤੁਸੀਂ?
ਇਨਸਟਾਗ੍ਰਾਮ ਜੀ
ਅੱਛਾ ਜੀ, ਤੁਸੀਂ ਇੰਸਟਾਗ੍ਰਾਮ ਬਹੁਤ ਚਲਾਨੇ ਹੋ ਜੀ ਅੱਛਾ ਜੀ। ਤੇ ਤੁਸੀਂ ਆਪਣੇ ਦੋਸਤ, ਦੀ ਸਟੋਰੀਜ ਵੀ ਪਾਨੇ ਔ ਗੇ।
ਹਾਂਜੀ-ਹਾਂਜੀ,
ਜਿੰਨਾ ਦੀਆ ਤੁਸੀਂ, ਸਟੋਰੀਆਂ ਪਾਉਂਨੇ ਔ ਉ ਤੁਹਾਡੇ ਪੱਕੇ ਦੋਸਤ ਨੇ?
ਹਾਂਜੀ,
ਅੱਛਾ ਜੀ ਉਹ ਵੀ ਸਾਰੇ ਫੋਨ ਚਲਾਉਂਦੇ ਨੇ ਐ ਗੇ।
ਹਾਂਜੀ ਸਾਰੇ ਚਲਾਉਂਦੇ ਨੇ ਜੀ,
ਅੱਛਾ ਉਹਨਾਂ ਕੋਲੇ ਆਪਣੇ ਫੋਨ ਨੇ ਜਾਂ ਉਹ ਆਪਣੇ ਮੰਮੀ ਜਾਂ ਡੈਡੀ ਦੇ ਫੋਨ ਤੇ,
ਆ ਆਪਣੇ ਫੋਨ ਹੀ ਸਾਰਿਆਂ ਲਵੇ,
ਅੱਛਾ ਜੀ ਅੱਛਾ,
ਹਾਂਜੀ,
ਅੱਜ ਕੱਲ੍ਹ ਮੋਬਾਇਲ ਫੋਨ ਦੀ ਜਿਹੜੀ ਵਰਤੋਂ ਹੈ ਉਹ ਬਹੁਤ ਜ਼ਿਆਦਾ ਹੋ ਰਹੀ ਹੈ।
ਬਹੁਤ ਜ਼ਿਆਦਾ ਹੋ ਰਹੀ ਹੈ ਜੀ,
ਪੈਡ ਫੋਨ ਵਧੀਆ ਲੱਗਦਾ ਜਾਂ ਨਹੀਂ ਵਧੀਆ ਲੱਗਦਾ ਜੀ।
ਨਾ ਈ,
ਅੱਛਾ ਜੀ, ਚਲੋ ਵਧੀਆ ਗੱਲ ਹੈ। ਤੇ ਤੁਸੀਂ ਮੋਬਾਇਲ ਫੋਨ ਕਦੋਂ ਖਰੀਦਿਆ ਸੀਗਾ?
ਆ ਤਿੰਨ ਕੁ ਚਾਰ ਕੁ ਮਹੀਨੇ ਹੋਏ ਨੇ ਜੀ ਉਦੋਂ ਖ਼ਰੀਦਿਆ ਦੀ
ਅੱਛਾ ਜੀ ਅੱਛਾ, ਕਿਹੜਾ ਫੋਨ ਲਿਆਗਾ ਤੁਸੀਂ ਨੇ?
ਸੈਮਸੰਗ ਦਾ ਲਿਆ ਤੀ ਜੀ,
ਅੱਛਾ ਜੀ ਅੱਛਾ ਕਿੰਨੇ ਦਾ ਆਇਆ ਸੀਗਾ ਇਹ ਫੋਨ?
ਇਹ ਬਾਈ ਕੂ ਦਾ ਆ ਗਿਆ ਸੀ ਬਾਈ ਹਜ਼ਾਰ ਦਾ ਈ।
ਅੱਛਾ ਜੀ ਅੱਛਾ ਤੁਸੀਂ ਤਾਂ ਬਹੁਤ ਮਹਿੰਗਾ ਫੋਨ ਖਰੀਦਿਆ ਏਗਾ।
ਨਾ ਜੀ ਮਹਿੰਗਾ ਤਾਂ ਕਿੱਥੇ ਆ ਜੀ,
ਹੋਰ ਹੀ ਹੋਰ ਫਿਰ ਤੁਸੀਂ ਇਸ ਤੋਂ ਮਹਿੰਗਾ ਫੋਨ ਕਿਹੜਾ ਲੈਣਾ ਗਾ।
ਏਦੋਂ ਬਾਅਦ ਤਾਂ ਕੋਈ ਨੀ ਹਜੇ ਤਾਂ ਇਹੀ ਚੱਲਦਾ ਜੀ
ਅੱਛਾ ਅੱਛਾ ਨਹੀਂ ਤੁਸੀਂ ਸੋਚਿਆ ਹੋਣਾ ਵੀ ਤੁਸੀਂ ਅੱਗੇ ਕਿਹੜਾ ਫੋਨ ਲੈਣਾ ਹੈ -ਅੱਛਾ ਜੀ ਅੱਛਾ। ਬਹੁਤ ਵਧੀਆ ਗੱਲ ਹੈਗੀ। ਤੁਹਾਨੂੰ ਆਈਫੋਨ ਕਿਉਂ ਵਧੀਆ ਲੱਗਦਾ।
ਓਇ ਬਸ ਹੀ ਕੈਮਰਾ ਵੀ ਠੀਕ ਆ ਉਹਦਾ ਜੀ।
ਹਾਂਜੀ, ਹਾਂਜੀ ਹਾਂ। ਬਾਕੀ ਉਹਦੀ ਲੁੱਕ ਹੈ। ਜਿਹੜੀ ਉਹ ਵੀ ਬਹੁਤ ਸੋਹਣੀ ਲੱਗਦੀ ਹੈ।
ਹਾਂਜੀ।
ਦੂਜਾ ਨੰਬਰ ਉਹਦੀ ਮੈਨੂੰ ਜਿਹੜੀ ਰਿੰਗ ਵੱਜ਼ਦੀ ਹੈ ਉਹ ਬਹੁਤ ਜਿਆਦਾ ਵਧੀਆ ਲੱਗਦੀ ਹੈ। ਮੈਨੂੰ ਤਾਂ ਆਪ ਆਈ ਫੋਨ ਦਾ ਬਹੁਤ ਜ਼ਿਆਦਾ ਸ਼ੌਂਕ ਹੈਗਾ।
ਤੁਹਾਡੇ ਲਵੇ ਕਿਹੜਾ ਫੋਨ ਹੈ ਜੀ।
ਮੇਰੇ ਕੋਲ ਰੈਡਮੀ ਨਾਈਨ ਪ੍ਰੋ ਹੈ।
ਇਹ ਕਿੰਨੇ ਕ ਦਾ ਲਿਆ ਤੀ ਜੀ ਸੋਨੇ।
ਅਸੀਂ ਇਹ ਪੰ ਦਰਾਂ ਹਜ਼ਾਰ ਦਾ ਲਿਆ ਸੀ ਜੀ।
ਅੱਛਾ ਕਦੋਂ ਕ ਲਿਆ ਤੀ ਜੀ
ਮੈਨੂੰ ਤਾਂ ਜੀ ਫੋਨ ਲਈ ਨੂੰ ਚਾਰ ਸਾਲ ਹੋ ਗਏ।
ਵਾਲਾ ਚਿਰ ਹੋ ਗਿਆ ਜੀ ਫਿਰ
ਹੋਰ ਜੀ ਕੋਈ ਦਵਾਉਂਦਾ ਨੀ ਹੈਗਾ ਫੋਨ
ਅੱਛਾ ਜੀ
ਹੋਰ ਜੀ ਕਹਿ ਦਿੰਦੇ ਨੇ ਕੋਈ ਨਾ ਦਬਾਵਾਂਗੇ, ਦਬਾਵਾਂਗੇ।
ਅੱਛਾ ਜੀ
ਹੁਣ ਮੈਂ ਬੱਚੇ ਕਰਕੇ ਖੁਦ ਨਹੀਂ ਲੈਂਦੀ।
ਅੱਛਾ ਜੀ।
ਕਿਉਂਕਿ ਐਵੇਂ ਹੁੰਦਾ ਹੈਗਾ ਵੀ ਫਿਰ ਬੱਚਾ ਨੀਚੇ ਸੁੱਟਦਾ ਦਿੰਦਾ ਫੋਨ ਨੂੰ।
ਹਾਂਜੀ ਉਹ ਫਿਰ ਫੁੱਟ ਜਾਂਦਾ ਜੀ ਆਈ ਫੋਨ ਛੇਤੀ ਫੁੱਟ ਜਾਂਦੇ ਨੇ ਜੀ।
ਹਾਂਜੀ ਹਾਂ ਮੇਰਾ ਇਹ ਫੋਨ ਵੀ ਉਹਨੇ ਭੰਨ ਤਾਂ ਨੀਚੇ ਡਿੱਗ ਕੇ ਪਿੱਛੋਂ ਸਾਰਾ ਫੁੱਟਿਆ ਪਿਆ ਗਾ।
ਅੱਛਾ ਜੀ
ਕਿਉਂਕਿ ਵਹਿਮ ਇਹ ਆ ਵੀ ਅੱਜ ਕੱਲ੍ਹ ਜਿਹੜਾ ਮੋਬਾਇਲ ਫੋਨ ਹੈ। ਹਰੇਕ ਬੰਦੇ ਦੀ ਲੋੜ ਬਣ ਰਿਹਾ ਗਾ
ਹਾਂਜੀ, ਹਾਂਜੀ।
ਫੋਨ ਦੇ ਵਿੱਚ ਇੱਕ ਦਿਨ ਪੈਸੇ ਮੁੱਕ ਜਾਣ ਤਾਂ ਆਪਾਂ ਨੂੰ ਐਵੇਂ ਲੱਗਦਾ ਵੀ ਆਪਣੇ ਫੋਨ ਦੇ ਵਿੱਚ ਤਾਂ ਕੁਛ ਹੈ ਹੀ ਨਹੀਂ ਹੈਗਾ।
ਹਾਂਜੀ।
ਤੁਸੀਂ ਕਿੰਨੇ ਘੰਟੇ ਫੋਨ ਯੂਜ ਕਰਦੇ ਹੋਗੇ।
ਮੈਂ ਜੀ ਬਸ ਜਦੋਂ ਕੰਮ ਹੁੰਦਾ ਸੀ ਉਹ, ਉਹ ਤੂੰ ਨੀ ਦੇਖਦਾ ਨਹੀਂ ਦੇਖੀ ਜਾਣੇ ਆ ਜੀ ਸਾਰਾ ਦਿਨ।
ਅੱਛਾ ਜੀ ਫਿਰ ਤੁਹਾਡੇ ਕੋਲ ਤਾਂ ਅਨਲਿਮਟਿਡ ਨੈਟ ਹੋਣਾ।
ਹਾਂਜੀ।
ਫਿਰ ਤੁਸੀਂ ਸਾਰਾ ਦਿਨ ਇੰਸਟਾਗ੍ਰਾਮ ਹੀ ਦੇਖਦੇ ਹੋ।
ਨਾ ਜੀ ਦੋਸਤ ਫ਼ੋਨ ਕਰ ਦਿੰਦੇ ਗੇਮ ਖੇਡ ਲਿਆ ਨੇ ਫਿਰ ਵਿਚ ਦੀ
ਅੱਛਾ ਜੀ, ਅੱਛਾ। ਫੇਰ ਵਧੀਆ ਗੱਲ ਹੈਗੀ, ਤੁਸੀਂ ਕਿਹੜੀ ਗੇਮ ਖੇਡ ਲੈਂਦੇ ਹੋ। ਅੱਛਾ ਥਹਾਨੂੰ ਬੰਦੇ ਜੇ ਭਜਾਉਣੇ ਆਉਂਦੇ ਨੇਗੇ।
ਹਾਂਜੀ ਵਧੀਆ ਖੇਡ ਲੈਂਦੇੇ ਆਂ ਜੀ।
ਅੱਛਾ ਤੁਸੀਂ ਤਾਂ ਫਿਰ ਬਹੁਤ ਵਧੀਆ ਖਿਡਾਰੀ ਹੋਂਗੇ।
ਹਾਂਜੀ,
ਚਲੋ ਵਧੀਆ ਗੱਲ ਹੈਗੀ ਫੇਰ ਤੁਹਾਡੇ ਦੋਸਤ ਵੀ ਤੁਹਾਡੇ ਵਾਂਗੂ ਫ੍ਰੀ ਹੁੰਦੇ ਹੋਣੇ।
ਹਾਂਜੀ ਉਹ ਵੀ ਫ੍ਰੀ ਓ ਹੁੰਦੇ ਨੇ ਜੀ।
ਅੱਛਾ ਜੀ, ਅੱਛਾ।
ਹਾਂਜੀ,
ਚਲੋ ਵਧੀਆ ਤੁਹਾਡੇ ਦਾਦਾ- ਦਾਦੀ ਵੀ ਫੋਨ ਰੱਖਦੇ ਨੇਗੇ।
ਨਾ ਜੀ ਉਹਨਾਂ ਲਵੇ ਨੀ ਹੈਗਾ ਜੀ।
ਅੱਛਾ ਜੀ ਉਹ ਕਿਉਂ ਨਹੀਂ ਰੱਖਦੇ।
ਉਹਨਾਂ ਨੂੰ ਚਲਾਉਣਾ ਨੀ ਆਉਂਦਾ ਜੀ।
ਅੱਛਾ ਤੁਹਾਡੇ ਦਾਦਾ ਜੀ ਪੜ੍ਹੇ ਲਿਖੇ ਨਹੀਂ ਹੈਗੇ।
ਨਾ ਈ।
ਅੱਛਾ ਜੀ, ਅੱਛਾ। ਚਲੋ ਵਧੀਆ ਗੱਲ ਐ। ਤੇ ਫਿਰ ਤੁਹਾਡੇ ਜਿਹੜੇ ਰਿਲੇਟਿਵ ਨੇ ਤੁਹਾਡੇ ਦਾਦਾ -ਦਾਦੀ ਨਾਲ ਫੋਨ ਤੇ ਗੱਲ ਕਰਦੇ ਨੇ।
ਹਾਂਜੀ, ਸਾਡੇ ਫੋਨ ਨਾਲ ਕਰ ਲੈਂਦੇ ਨੇ ਜੀ।
ਅੱਛਾ ਜੀ, ਅੱਛਾ। ਠੀਕ ਹੈ ਜੀ, ਠੀਕ ਹੈ। ਤੁਹਾਡੇ ਮੰਮੀ ਨੂੰ ਜਿਹੜਾ ਟਚ ਫੋਨ ਹੈ ਆਪਣਾ ਉਹ ਚਲਾਉਣਾ ਆਉਂਦਾ।
ਉਹਨਾਂ ਕੋਲ ਟੱਚ ਨੀ ਬਟਨ ਵਾਲਾ ਆ ਹੀ ਉਹਨਾਂ ਦਾ ਵੀ ਕੀ ਬੋ
ਅੱਛਾ ਜੀ, ਅੱਛਾ ਮੰਮੀ ਕੋਲੇ ਛੋਟਾ ਫੋਨ ਹੈਗਾ।
ਹਾਂਜੀ ਉਹ ਦੇਖ ਲੈਂਦੇ ਨੇ ਜੀ ਉਹ ਸਾਡਾ ਮੋਬਾਇਲ ਘੱਟ ਵੱਧ ਚਲਾਉਣਾ ਆਉਂਦਾ ਉਹਨਾਂ ਨੂੰ
ਅੱਛਾ ਜੀ, ਅੱਛਾ।
ਹਾਂਜੀ,
ਮੇਰੇ ਮੰਮਾ ਤਾ ਆਪ ਬਹੁਤ ਫੋਨ ਦੇਖਦੇ ਨੇਗੇ, ਸਾਡੇ ਨਾ ਗੁਵਾਂਢੀਆਂ ਦੇ ਵਾਈਫਾਈ ਲਗਿਆ ਹੋਇਆ ਹੈਗਾ।
ਅੱਛਿਆ ਜੀ।
ਵੀ ਨਾਟਕ ਦੇਖਦੇ ਨੇ ਹੈਗੇ।
ਵਾਈ ਫਾਈ ਨਾਲ ਜੀ
ਫਾਈ ਅਟੈਚ ਕਰ ਰਖਿਐ ਉਹਨਾਂ ਨੇ
ਗੁਆਂਢੀਆਂ ਨੇ ਪਾਸਵਰਡ ਦੱਸਤਾ ਸੀ ਥੋਨੂੰ।
ਹਾਂਜੀ ਹਾਂ ਉਹਨਾਂ ਦੇ ਇੱਕ ਬੱਚੇ ਨੇਗੇ ਉਹ ਉਹ ਦੱਸ ਜਾਂਦੇ
ਅੱਛਿਆ ਜੀ।
ਹਾਂਜੀ, ਤੇ ਹੁਣ ਤੁਸੀਂ ਲਾ ਲਓ ਵੀ ਆਪਣੇ ਤੋਂ ਵੱਡੇ ਵਡਿਆਂ ਨੂੰ ਵੀ ਫ਼ੋਨ ਦੇਖਣ ਦੀ ਕਿੰਨੀ ਜ਼ਿਆਦਾ ਆਦਤ ਪੈ ਰਹੀ ਐ।
ਹਾਂਜੀ -ਹਾਂਜੀ।
ਤੁਸੀਂ ਲਾ ਲਓ ਵੀ ਮੇਰੇ ਡੈਡੀ ਨੇਗੇ ਜਿਹੜੇ ਪਿੰਡ ਵਾਲੇ ਉਹ ਵੀ ਬਹੁਤ ਲਾਲਚ ਕਰਦੇ ਨੇ ਫੋਨ ਦੇ ਖਣ ਦਾ ਉਹ ਪਰ ਵੀ ਖ਼ਬਰਾਂ ਸੁਣ ਦੇ ਨੇਗੇ ਹੈਗੇ।
ਠੀਕ ਹੈ ਜੀ।
ਹਾਂਜੀ ਹਾਂ ਜਿਹੜੇ ਮੇਰੇ ਫਾਦਰ-ਇਨ-ਲਾ ਨੇਗੇ ਉਹ ਨਾਂ ਬਲੋਗ ਵੀ ਦੇਖਦੇ ਨੇ ਹੈਗੇ।
ਕਿਹਦੇ ਦੇਖਦੇ ਨੇ ਜੀ ਵਲੋਗ ਉਹ।
ਉਹ ਜਿਵੇਂ ਆਹ ਕਹਿੰਦੇ ਨੇ ਵੀ ਇੱਕ ਕੁੱਦਾ ਹੈ।
ਅੱਛਾ ਜੀ।
ਉਹ ਬਲੌਗ ਬਣਾਉਂਦਾ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਜਾ ਕੇ।
ਹਾਂਜੀ-ਹਾਂਜੀ
ਵਾਲੀ ਨਾਲ ਸੰਬੰਧਿਤ ਜਿਹੜੇ ਲੋਕ ਬਲੋਗ ਬਣਾਉਂਦੇ ਨੇ ਹੈਗੇ।
ਹਾਂਜੀ-ਹਾਂਜੀ, ਹਾਂਜੀ
ਬਲੋਗ ਦੇਖਦੇ ਨੇ ਹੈਗੇ।
ਅੱਛਾ ਜੀ।
ਤਾਂ ਜਿਹੜੇ ਵੱਡੀ ਉਮਰ ਦੇ ਨੇਗੇ ਉਹਨਾਂ ਨੂੰ ਵੀ ਮੋਬਾਇਲ ਦੇਖਣ ਦਾ ਬਹੁਤ ਜਾਦਾ ਰੁ ਜਾਣ ਵੱਧ ਰਹੇਗਾ।
ਹਾਂਜੀ।
ਕਿਉਂਕਿ ਉਹ ਤਾਂ ਸਾਰਾ ਦਿਨ ਵੀ ਲਾ ਲਓ ਤੁਸੀਂ ਜਦੋਂ ਵਿਹਲੇ ਹੁੰਦੇ ਨੇ ਮੋਬਾਇਲ ਤੇ ਉਹਦੀ ਆਪਣਾ ਕੋਈ ਨਾ ਕੋਈ ਚੀਜ਼ ਲਾ ਲੈਂਦੇ ਨੇ।
ਸਹੀ ਗੱਲ ਹੈ ਜੀ।
ਜਿਹੜੇ ਮੇਰੇ ਮੰਮੀ ਨੇਗੇ ਸੱਸ
ਅੱਛਾ ਜੀ।
ਉਹ ਨਾਟਕ ਦੇਖਦੇ ਨੇ ਜੇ ਕਮੇਡੀ ਸ਼ੋਅ ਹੁੰਦੇ ਨੇ ਕੋਈ
ਅੱਛਾ ਜੀ।
ਜਿਹੜੇ ਲਗਾਤਾਰ ਪਾਰਟਾਂ ਦੇ ਵਿੱਚ ਆਉਂਦੇ ਨੇ ਸੀਰੀਅਲ ਉਹ ਵੀ ਦੇਖ ਲਾਂਦੇ ਨੇ ਹੈਗੇ।
ਅੱੱਸ ਈ।
ਹਾਂ ਹੁਣ ਤਾਂ ਸਾਰੀ ਉਮਰ ਦੇ ਹੀ ਮੋਬਾਇਲ ਦੇ ਪਿੱਛੇ ਪੈ ਰਹੇ ਨੇ ਹੈਗੇ।
ਹਾਂਜੀ ਛੋਟੇ ਜਵਾਕ ਵੀ ਬਹੁਤ ਦੇਖਦੇ ਨੇ ਰੋ
ਹਾਂਜੀ ਹਾਂ। ਬਹੁਤ ਜ਼ਿਆਦਾ ਈ ਬਹੁਤ।
ਕਹਿ ਦਿੰਦੇ ਨੇ ਕਾਰਟੂਨ ਦੇਖ ਕੇ ਖਾਂਦੇ ਨੇ ਰੋਟੀ ਵੀ ਵਾ
ਹਾਂਜੀ ਹਾਂ ਸਾਡੇ ਦੀਦੀ ਦਾ ਬੇਟਾ ਹੈਗਾ ਜਿਹੜਾ ਉਹ ਜਿੰਨਾ ਟਾਈਮ ਰੋਟੀ ਖਾਊਗਾ ਉਹ ਓਨਾ ਟਾਈਮ ਫੋਨ ਹੀ ਦੇਖਦਾ ਹੈਗਾ।
ਉਹ ਕੀ ਦੇਖਦਾ ਹੁੰਦਾ ਜੀ ਫੋਨ ਤੇ ਕਿਹੜੇ ਕਾਕੁਨ ਦੇਖਦਾ ਹੁੰਦਾ ਜੀ ਉਹ।
ਪਤਾ ਨੀ ਮੈਨੂੰ ਐਵੇਂ ਤਾਂ ਕਿਹੜੇ ਦੇਖਦੇ ਸ਼ਾਇਦ ਉਹ ਹੁੰਦੇ ਨੇ। ਟੌਟਲਰ ਪਤਾ ਨੀ ਕਿਵੇਂ, ਐਵੇਂ ਜੇ ਕੁੱਛ
ਅਸ ਆਈ
ਤੋਂ ਉਹ ਸਿੱਖ ਦਾ ਵੀ, ਬਹੁਤ ਕੁਛ ਹੈ।
ਅੱਛਾ ਜੀ‌
ਉਹ ਇੰਗਲਿਸ਼ ਹੈਨੀ ਬੋਲਦਾ, ਜਿੰਨੀ ਵੀ ਕਹਿ ਦਿਉ
ਅੱਛਾ ਜੀ, ਠੀਕ ਆ ਜੀ।
ਕਿਉਂਕਿ ਉਹ, ਉਹਦੇ ਵਿੱਚ ਇੰਗਲਿਸ਼ ਬੋਲਦੇ ਨੇ, ਜਿਹੜੇ ਉਹ ਕਾਰਟੂਨ ਦੇਖਦਾ ਹੈਗਾ।
ਅੱਸਾ਼ ਜੀ।
ਪਹਿਲਾਂ ਉਹ ਹਿੰਦੀ ਦੇਖਦਾ ਸੀ ਤਾਂ, ਉਹ ਹਿੰਦੀ ਬੋਲਣ ਲੱਗ ਗਿਆ ਸੀ।
ਹੁਣ ਇੰਗਲਿਸ਼ ਦੇਖਦਾ ਹੈ, ਇੰਗਲੀਸ਼ ਬੋਲਣ ਲੱਗ ਗਿਆਈ ਹੁਣ।
ਹਾਂਜੀ। ਹਾਂ, ਹੁਣ ਉਹ ਇੰਗਲਿਸ਼ ਬੋਲਦਾ।
ਵਧੀਆ ਗੱਲ ਆ ਜੀ।
ਹਾਂਜੀ ਹਾਂ, ਜਿਹੜੀ ਉਹਨਾਂ ਦੀ ਬੇਟੀ ਹੈ, ਉਹ ਹਲੇ ਥੋੜੀਆਂ ਥੋੜੀਆਂ ਮਤਲਬ ਕਿ, ਛੋਟੀਆਂ -ਛੋਟੀਆਂ ਰਾਈਮਸ ਹੁੰਦੀਆਂ ਨੇ, ਜਿਹੜੀਆਂ
ਹਾਂਜੀ। ਹਾਂਜੀ।
ਉਹ ਦੇਖਦੀ ਹੈਗੀ।
ਅੱਛਾ ਹੈ ਜੀ।
ਹਾਂਜੀ ਹਾਂ, ਬੱਚੇ ਵੀ ਬਹੁਤ ਦੇਖ ਰਹੇ ਨੇ, ਜਦੋਂ ਵੱਡੇ ਦੇ ਦੇਖ ਰਹੇ ਨੇ ਤਾਂ, ਛੋਟਿਆਂ ਨੇ ਆਪ ਹੀ ਮੋਬਾਇਲ ਫੋਨ ਦੇਖਣਾ ਹੈ
ਹਾਂਜੀ।
ਮੋਬਾਇਲ ਫੋਨ ਤਾਂ, ਹੁਣ ਆਪਣੀ ਇੱਕ ਜਰੂਰਤ ਬਣ ਰਿਹਾ ਗਾ।
ਸਹੀ ਗੱਲ ਆ ਈ।
ਬਿਨਾਂ ਆਪਾਂ ਨੂੰ, ਇੱਕ ਸਕਿੰਟ ਵੀ ਨੀ ਸਰਦਾ ਹੈਗਾ।
ਹਾਂਜੀ।
ਹੁਣ ਲਾ ਲਓ ਵੀ, ਮੈਨੂੰ ਵੀ ਬੱਚੇ ਨਾਲ- ਨਾਲ ਹੀ ਟਾਈਮ ਨੀ ਲੱਗਦਾ ਫੇਰ ਵੀ, ਮੈਨੂੰ ਸ਼ਾਮ ਨੂੰ ਐ ਮਿਲਦਾ, ਮੈਂ ਥੋੜਾ ਜਿਹਾ ਫੋਨ ਦੇਖ ਲੈਂਦੀ ਆ ਨਾਲੇ ਮੈਨੂੰ ਨੀਂਦ ਆਰੀ ਹੁੰਦੀ ਹੈ।
ਅੱਸ਼ਆਜੀ।
ਹਾਂਜੀ। ਤੁਸੀਂ, ਫੇਰ ਕਿੰਨੇ ਘੰਟੇ ਰਾਤ ਨੂੰ, ਫੋਨ ਦੇਖਦੇ ਓਗੇ?
ਅਸੀਂ ਤੇ ਸੇਤੀ ਅੱਠ ਕੁ ਵਜੇ ਸੌ ਜਾਣੇ ਜੀ, ਸਾਢੇ ਕੁ ਅੱਠ ਵਜੇ ਹੀ।
ਤੁਸੀਂ ਤਾਂ, ਬਹੁਤ ਜਲਦੀ ਸੋਨੇ ਹੋ ਜੀ।
ਹਾਂਜੀ।
ਫੇਰ, ਤੁਸੀਂ ਰਾਤ ਨੂੰ ਫ਼ੋਨ ਕਿਉਂ ਨਹੀਂ ਯੂਜ ਕਰਦੇ।
ਮੈਂ, ਕਿਹਾ ਰਾਤ ਨੂੰ ਜੀ ਸੌ ਜਾਂਦੇ, ਉਦੋਂ ਬਾਅਦ ਲੋੜ ਨੀ ਪੈਂਦੀ, ਮੈਂ ਦੇਖਣ ਦੇਵੇ ਜੀ ਰਾਤ ਨੂੰ ਘਦੇ
ਅੱਛਾ। ਕੀ ਕਹਿੰਦੇ ਵੀ ਰਾਤ ਨੂੰ ਫੋਨ ਨੀ ਦੇਖ
ਹਾਂ, ਕਹਿ ਦੇਂਦੇ ਨੇ ਛੇਤੀ ਸੌਂ ਜਾ।
ਅੱਛਾ ਜੀ। ਅੱਛਾ ਫੇਰ, ਥੋਨੂੰ ਨੀਂਦ ਆ ਜਾਂਦੀ ਹੈ।
ਆ ਜਾਂਦੀ ਹਾਈ।
ਅੱਛਾ ਜੀ। ਅੱਜ- ਕੱਲ੍ਹ ਤੇ ਛੋਟੇ ਬੱਚੇ ਵੀ ਰਾਤ ਨੂੰ, ਦੱਸ ਦੱਸ ਵਜੇ ਤੱਕ, ਫੋਨ ਦੇਖ ਰਹੇ ਨੇ।
ਨਾ, ਜੀ ਫੇਰ ਨੌ ਵਜੇ ਤ, ਵੱਧੋ ਵੱਧ ਨੌ ਵਜੇ ਤੱਕ ਦੇਖਣ ਲੱਗਦਾ, ਫੇਰ ਨੀਂਦ ਆਉਣ ਲੱਗ ਜਾਂਦੀ ਆ, ਨੌ ਵਜੇ ਤੱਕ ਦੇਖਦੇ- ਦੇਖਦੇ ਵੀ।
ਕਿਉਂਕਿ ਫੇਰ ਐਵੇਂ ਆ ਨਾ, ਤੁਸੀਂ ਕਹਿੰਦੇ ਹੋ ਵੀ, ਅਸੀਂ ਸਾਰਾ ਦਿਨ ਹੀ ਫੋਨ ਦੇਖਦੇ ਆਂਗੇ।
ਹਾਂਜੀ। ਆਦਤ ਬਣ ਜਾਂਦੀ ਹੈ ਜੀ। ਫੇਰ ਛੇਤੀ ਸੌਣ ਦੀ।
ਹਾਂ, ਹਾਂ ਫੇਰ, ਇਹ ਤਾਂ ਬਣ ਜਾਂਦੀ, ਕਿਉਂਕਿ ਸਾਰਾ ਦਿਨ ਨਾ ਫੋਨ ਦੇਖ- ਦੇਖ ਕੇ ਆਪਾਂ ਥੱਕ ਜਾਂਦੇ ਹਾਂਗੇ।
ਹਾਂਜੀ, ਹਾਂਜੀ।
ਹੂੰ, ਪਰ ਇਹ ਇਹ ਵੀ ਫੋਨ ਹੈ, ਜਿਹੜਾ ਬਹੁਤ ਵਧੀਆ ਚੀਜ਼ ਹੈਗੀ। ਜਦੋਂ ਵੀ ਬੰਦਾ ਇਕੱਲਾ ਬੈਠਾ ਹੈ, ਤਾਂ ਉਹ ਆਪਣਾ ਫੋਨ ਦੇਖ ਸਕਦਾ ਐ।
ਹਾਂਜੀ।
ਕਿਉਂਕਿ ਉਹਨੂੰ ਫਿਰ ਕੋਈ ਵੀ ਆਪਣੇ ਲਾ ਲਓ ਵੀ ਪਰਿਵਾਰ ਦੇ ਮੈਂਬਰ ਨਾਲ ਜ਼ਿਆਦਾ ਗੱਲਬਾਤ ਨੀਂ ਕਰਨੀ ਪੈਂਦੀ। ਪਰ ਇਹਦੇ ਨਾਲ ਇੱਕ ਨੁਕਸ ਨੁਕਸਾਨ ਇਹ ਵੀ ਹੋ ਰਿਹਾ ਕਿਉਂਕਿ ਉਹਨਾਂ ਦਾ ਜਿਹੜਾ ਆਪਸੀ ਮੇਲ ਜੋਲ ਐ ਉਹ ਘੱਟ ਰਿਹਾ ਗਾ।
ਹਾਂਜੀ।
ਜਿੰਨੇ ਪਰਿਵਾਰ ਦੇ ਮੈਂਬਰ ਨੇ ਉਹ ਸਾਰੇ ਆਪਣੇ-ਆਪਣੇ ਫੋਨਾਂ ਤੇ ਲੱਗੇ ਹੁੰਦੇ ਨੇਗੇ।
ਹਾਂਜੀ, ਹਾਂਜੀ। ਸਹੀ ਗੱਲ ਐ ਜੀ।
ਆਪਣੀ ਕੋਈ ਵੀ ਗੱਲ ਐ, ਜਿਹੜੀ ਇੱਕ ਦੂਜੇ ਨਾਲ ਸ਼ੇਅਰ ਨੀ ਕਰਦੇ ਹੈਗੇ।
ਹਂ ਸਹੀ ਗੱਲ।
ਹਾਂਜੀ।
ਹਂ
ਹੋਰ ਤੁਸੀਂ ਦੱਸੋ ਵੀ ਤੁਹਾਡੇ ਸਾਰੇ ਆਂਢੀ-ਗੁਆਂਢੀ ਵੀ ਮੋਬਾਈਲ ਫੋਨ ਬਹੁਤ ਯੂਜ ਕਰਦੇ ਨੇਂ ਜਾਂ ਘੱਟ ਹੀ ਕਰਦੇ ਨੇਂ।
ਘੱਟ ਹੀ ਕਰਦੇ ਨੇ ਆਂਢੀ, ਗੁਆਂਢੀ ਤਾਂ ਹੀ।
ਅੱਛਾ ਜੀ। ਅੱਛਾ।
ਆ ਹੋ ਨੀ ਸਾਰੇ ਆਪਦੇ, ਆਪਦੇ ਨਾਨਕੀ ਉਹ ਵੀ ਛੋਟੇ, ਛੋਟੇ ਨੇਂ ਜੀ ਫਿਰ ਉਹ ਵੀ ਜਿਵੇਂ ਤੁਸੀਂ ਕਹਿੰਦੇ ਹੋ ਭਗਾ ਕੇ ਛਡ ਦਾ ਉਣੇ।
ਹਾਂਜੀ ਹਾਂ। ਇਹ ਤਾਂ ਗੱਲ ਤੁਥਹਡੀ ਬਹੁਤ ਸਹੀ ਐ। ਕਿਉਂਕਿ ਹੁਣ ਉਹਨਾਂ ਨੂੰ ਆਪਣੇ ਵਾਸਤੇ ਨਾ ਟਾਈਮ ਚਾਹੀਦਾ ਹੁੰਦਾ ਹੈਗਾ ਬੱਚਿਆਂ ਨੂੰ।
ਹਾਂ ਹਾਂਜੀ, ਹਾਂਜੀ।
ਇਹ ਤਾਂ ਗੱਲ ਹੈਗੀ ਆ ਸਰ। ਠੀਕ ਹੈ। ਸਰ ਚਲੋ ਥੈਂਕ ਯੂ ਜੀ ਹੁਣ ਆਪਾਂ ਨੈਕਸਟ ਕਾਲ ਮਿਲਦੇ ਆਗੇ ਜੀ।
ਠੀਕ ਹੈ ਜੀ।
ਹਾਂਜੀ। ਬਹੁਤ ਵਧੀਆ ਲੱਗਿਆ ਜੀ। ਤੁਹਡੇ ਨਾਲ ਗੱਲ ਕਰਕੇ।
ਤੁਹਾਡੇ ਨਾਲ ਵੀ ਬਹੁਤ ਵਧੀਆ ਲੱਗਿਆ ਜੀ ਗੱਲ ਕਰਕੇ, ਠੀਕ, ਠੀਕ ਆ ਜੀ।
ਓਕੇ।